ਹਾਂਜੀ। ਸੱਸਰੀ ਕਾਲ ਜੀ।
ਸੱਸਰੀ ਕਾਲ ਭੈਣ ਜੀ। ਹੋਰ ਕੀ ਹਾਲ ਐ?
ਬਸ ਵਧੀਆ। ਤੁਸੀਂ ਦੱਸੋ? ਤੁਹਾਡੇ ਕੀ ਹਾਲ ਨੇ?
ਮੈਂ ਵੀ ਠੀਕ ਆ। ਹੋਰ ਕੀ ਕਰਦੇ ਪਏ ਸੀ? ਘਰ- ਪਰਿਵਾਰ ਸਭ ਠੀਕ ਐ।
ਹਾਂਜੀ ਸਭ ਵਧੀਆ। ਬੱਸ ਵੇਲੇ।
ਹਾਂਅਹਾ। ਬਸ ਅੱਜ ਕੱਲ ਹਾਂ। ਐਹ ਤਾਂ ਹੈਗਾ। ਬਸ ਅੱਜਕਲ ਬੱਚਿਆਂ ਨੂੰ ਛੁੱਟੀਆਂ ਪਈਆਂ। ਘਰ ਦੇ ਵਿੱਚ ਸਭ ਬੈਠੇ ਹੋਏ ਨੇ। ਤਾਂ। ਇਹ ਤਾਂ ਹੈਗਾ। ਹੋਰ ਦੱਸੋ ਕੋਈ ਨਵੀਂ ਤਾਜ਼ੀ? ਕੁੱਝ ਨੀ ਭੈਣ ਜੀ। ਬੱਸ ਅਸੀਂ ਨਾ ਇੱਕ ਨਵੀਂ ਸ਼ੋਪ ਔਪਨ ਕੀਤੀ ਸੀ। ਮੈਂ ਕਿਹਾ ਚੱਲ ਨਾਲੇ ਭੈਣ ਜੀ ਨੂੰ ਦੱਸ ਦੇਵਾਂ। ਤੇ ਨਾਲੇ ਥੋੜੇ ਭੈਣ ਜੀ ਕੋਲੋਂ ਕੁਛ। ਤੁਹਾਨੂੰ ਵੀ ਬਹੁਤ-ਬਹੁਤ ਭੈਣ ਜੀ। ਤੇ, ਮੈ ਪੁੱਛਣਾ। ਸੀਗਾ। ਸਾਨੂੰ ਸ਼ੋਪ ਔਪਨ ਕੀਤੇ ਨੂੰ ਵੀ ਘੱਟੋ-ਘੱਟ ਨਹੀ ਤਾਂ, ਪੰਦਰਾਂ-ਵੀਹ ਦਿਨ ਹੋ ਗਏ ਨੇ। ਅਸੀਂ ਨਾ ਕੋਸਮੈਟਿਕ ਦੀ ਸ਼ੋਪ ਔਪਨ ਕੀਤੀ ਹੈਗੀ ਆ। ਤੇ ਸਮਝ ਨੀ ਆਂਦਾ ਪਿਆ। ਕਸਟਮਰ ਬਹੁਤ ਘੱਟ ਆਂਦੇ ਨੇ, ਕੀ ਕਰਨਾ ਚਾਹੀ? ਦਾ। ਰੋਜ਼ ਦੀ ਸਾਰੀ ਅ ਬੀ ਯਾਨੀ ਕੀ ਤੁਸੀਂ ਸੇਵਿੰਗ ਕਹਿ ਲੌ, ਬੱਚਤ ਕਹਿ ਲੌ। ਸਾਰੀ ਸੌ-ਦੋਸੌ ਰੁਪਆ ਆਂਦੀ ਪਈ ਐ। ਮਟੀਰੀਅਲ ਦਾ ਖਰਚਾ ਕੱਢ ਕੇ। ਕਸਟਮਰਸ ਹੀ ਨੀ ਹੁੰਦੇ।
ਦੇਖੋ! ਪਹਿਲੀ ਵ ਸਭ ਤੋਂ ਵੱਡੀ ਗੱਲ ਤਾਂ ਦੇਖੋ ਜੇ ਤੁਸੀਂ ਨਿਆਂ-ਨਿਆਂ ਸ਼ੁਰੂ ਕੀਤ ਕੀਤੀ ਏ ਨਾ ਕੋਈ ਸ਼ੋਭ ਨਿਆ -ਨਿਆ ਕੋਈ ਕੰਮ ਸ਼ੁਰੂ ਕੀਤਾ। ਬਿਜਨਸ ਸ਼ੁਰੂ ਕੀਤਾ। ਤੇ ਤੁਹਾਨੂੰ ਪਹਿਲੇ ਤਾਂ ਥੋੜ੍ਹਾ ਜਿਹਾ ਨਾ ਉਹ ਪੇਸ਼ੈਂਸ ਰੱਖਣਾ ਪਏਗਾ। ਇਹ ਗੱਲ ਹਮੇਸ਼ਾ ਹੁੰਦੀ ਏ। ਜਿਵੇਂ ਦੇਖੋ। ਤੁਸੀਂ ਚਾਰ-ਪੰਜ ਮਹੀਨੇ ਥੋੜਾ-ਥੋੜਾ ਕੀ ਕਰਨਾ ਥੋੜਾ ਪੇਸ਼ੈਂਸ ਰੱਖੋ। ਕੋਉਂਕਿ! ਇੱਕ ਦਮ ਨਾ ਦੁਕਾਨ ਨੀ ਹੁੰਦੀ। ਪਹਿਲੀ ਗੱਲ ਤਾਂ ਐਹ ਇਕ ਦਮ ਦੁਕਾਨ ਬਦ ਵਿਗ ਨੀ ਹੈਗੀ। ਇੱਕ ਦਮ ਕਸਟਮਰ ਨਹੀਂ ਹੁੰਦੇ। ਧੀਰੇ- ਧੀਰੇ ਕੀ ਹੁੰਦਾ ਏ। ਧੀਰੇ-ਧੀਰੇ ਜਿਵੇਂ ਮੰਨ ਲੌ। ਇੱਕ ਸਾਲ ਹੋ ਗਿਆ, ਦੋ ਸ ਸਾਲ ਹੋ ਗਿਆ। ਧੀਰੇ - ਧੀਰੇ ਕੀ ਏ ਦੂ ਕਾਂਨ ਸਾਡੀ ਵੱਧਦੀ ਐ। ਧੀਰੇ- ਧੀਰੇ ਹੀ ਕਸਟਮਰ ਵੱਧਦੇ ਨੇ, ਧੀਰੇ-ਧੀਰੇ ਹੀ ਸਾਡੀ ਦੁਕਾਨ ਨੂੰ ਲੋਕ ਫੇਮਸ ਹੁੰਦੀ ਐ। ਕਿ ਹਾਂ ਐਸ ਦੁਕਾਨ ਤੇ ਸਮਾਨ ਜ਼ਿਆਦਾ ਅੱਛਾ ਮਿਲਦਾ ਐ।
ਹਾਂਜੀ। ਨਹੀਂ ਅਸੀਂ ਸ਼ੋਪ ਨੂੰ ਤਾਂ ਅਜੇ ਭੈਣ ਜੀ ਅਜੇ ਪੰਦਰਾਂ- ਵੀਹ ਦਿਨ ਨੀ ਹੋਏ ਨੇ ਔਪਨ ਕੀਤੇ ਨਾ। ਜ਼ਿਆਦਾ ਟਾਈਮ ਨੀ ਹੋਇਆ ਹਜੇ।
ਬਿਲਕੁਲ ਭੀ ਦੇਖੋ। ਤੁਸੀਂ ਆਪਣਾ ਪੂਰਾ ਟਾਈਮ ਦਿਓ ਸ਼ੁਰੂ ਸ਼ੁਰੂਆਤ ਦੇਖੋ ਸ਼ੁਰੂਆਤ ਵਿੱਚ ਕੀ ਹੁੰਦਾ। ਦੇਖੋ ਤੁਹਾਨੂੰ ਆਪਣਾ ਟਾਈਮ ਦੇਣਾ ਪਏਗਾ। ਪੂਰਾ ਪੂਰਾ ਤੁਹਾਨੂੰ ਟਾਈਮ ਦੇਣਾ ਪਏਗਾ। ਇਸ ਦੁਕਾਨ ਨੂੰ। ਥੋੜਾ, ਥੋੜਾ ਜਿਆਦਾ ਪੇਸ਼ੈਂਸ ਰਖ ਦੇਖਨਾ ਪਏਗਾ ਕਿ ਹਾਂ ਆਨਗੇ, ਹਲੇ ਸ਼ੁਰੂ ਕੀਤੀ ਏ ਦੁਕਾਨ ਹਲੇ ਜ਼ਰੂਰ ਆਨਗੇ ਕਦੇ ਕਈ ਕੀ ਹੁੰਦੇ ਨੇ ਪੈਲੇ ਦੇਖੋ ਕਈਆਂ ਚ ਕੀ ਹੁੰਦਾ ਸਬਰ ਨੀ ਹੁੰਦਾ। ਕਿ ਮੇਰੀ ਦੁਕਾਨ ਚੱਲ ਨੀ ਰੀ, ਕਈਆਂ ਦੀ ਨਾ ਦੇਖੋ ਇੱਕ ਦੋ ਸਾਲ ਵੀ ਦੁਕਾਨ ਨਈ ਚੱਲਦੀ।
ਅੱਛਾ ਜੀ। ਬਟ ਏ ਐ ਨਾ ਭੈਣ ਜੀ ਜੇੜੀ ਸ਼ੋਪ ਪ ਹੈਗੀ ਏ ਨਾ ੳ ਰੈਂਟ ਤੇ ਹੈਗੀ ਐ, ੳ ਫੇਰ ਰੈਂਟ ਵੀ ਕੱਢਣਾ ਔਖਾ ਹੋ ਜਾਂਦਾ ਏ ਜੇ ਅ ਪਾਂ ਸ਼ੋਪ ਈ ਨੀ ਚੱਲੇਗੀ ਤੇ ਫੇਰ ਅਸੀਂ ਰੈਂਟ ਕਿੱਥੋਂ ਦਵਾਂਗੇ, ਏ ਚੀਜ਼ ਆ ਜਾਂਦੀ ਏ ਨਾ ਭੈਣ ਜੀ।
ਤੁ ਤੁਆ ਤੁਆਨੂੰ ਮੈਂ ਦੱਸਦੀ ਆਂ ਤੇ ਵੀ ਕਾਫ਼ੀ ਦੇਖੋ ਜੇ ਤੁਸੀਂ ਚਾਂਦੇ ਹੋ ਕਿ ਤੁਹਾਡੀ ਜਲਦ ਤੋਂ ਜਲਦ ਤੁਹਾਡੇ ਕਸਟਮਰ ਨੇ ਜੋ ਅਟਰੈਕਟ ਹੋਨ ਉਦੇ ਵਾਸਤੇ ਦੇਖੋ ਤੁਸੀਂ ਦੁਕਾਨ ਦੀ ਕੋਈ ਐਸੀ ਲੁੱਕ ਕਰਵਾਓ ਜੇ ਤੁਸੀਂ ਜੇ ਹਲੇੇ ਦੇਖੋ ਬਨਿਆ ਤੇ ਨਈ ਹੋਏਗੀ ਤੁਹਾਡੀ ਦੁਕਾਨ ਹਾਲੇ ਤਾਂ ਬਸ ੳ ਰੈਂਟ-ਰੈਂਟ ਤੇ ਲਈ ਏ ਨਾ? ਕਿ ਮਤਲਬ ਹਲ ਤੇ ਡੈਕੋਰੇਸ਼ਨ ਵਗੈਰਾ ਤੇ ਰੈਂਦੀ ਹੋਏਗੀ।
ਡੈਕੋਰੇਸ਼ਨ ਵਗੈਰਾ ਰੈਂਦੀ ਏ, ਉਦਾ ਸਮਾਨ ਵਗੈਰਾ ਪਾ ਲਿੱਤਾ ਹੋਐ।
ਹਾਂ ਉਦਾ ਦੇਖੋ-ਦੇਖੋ ਡੈਕੋਰੇਸ਼ਨ ਤੁਸੀਂ ਕੀ ਕਰੋ ਐਸੇ ਮਤਲਬ ਐਸ ਕੁਝ ਲਾਈਟਾਂ ਵਗੈਰਾ ਮੀਰਰਸ ਵਗੈਰਾ, ਅੱਛੀ ਲਾਈਟਨਿੰਗ ਐ ਸਭ ਲਗਾਓ ਜਿਦੇ ਨਾਲ ਕਿ ਲੋਗ ਜੋ ਏ ਨਾ ਕਸਟਮਰ ਜੋ ਏ ਅਟਰੈਕਟ ਹੋ। ਦੇਖੋ ਜੇ ਤਾਂ ਲੋਕਾਂ ਦਾ ਜੋ ਦੇਖੋ ਅਗੋਂ ਸਾਮਨੇ ਤੁਹਾਡੇ ਦੁਕਾਨ ਤੋਂ ਲੰਘ ਰਹੇ ਹੋਣਗੇ ਹੈਨਾ, ੳ ਦੇਖੋ ਧਿਆਨ ਜਾਏਗਾ ਉਨਾਂ ਦਾ ਕਿ ਹਾਂ ਕਾਫੀ ਸਜਾਵਟ ਏ ਮਿਰਰਸ ਲੱਗੇ ਦੇ ਨੇ ਅ ਲਾਈਟਨਿੰਗ ਅ ਛੀ ਹੈਗੀ ਏ, ਤੇ ਸਮਾਨ ਵੀ ਅੱਛਾ ਈ ਹੋਏਗਾ ਨੋਰਮਲ ਜੀ ਗਲ ਏ। ਅੱ ਲੁਕ ਅੱਛੀ ਆ ਰਈ ਏ, ਦੁਕਾਨ ਦੀ ਲੁੱਕ ਕਿੰਨੀ ਅੱਛੀ ਆ ਰਈ ਏ। ਲੋਕ ਅਟਰੈਕਟ ਹੋਨਗੇ ਤੇ ਤੁਸੀਂ ਫੇਰ-ਫੇਰ ਆਪੇ ਹੀ ਆਨਗੇ ਲੋਗ ਤੇ ੳ ਦੇਖੋ ਬਾਦ ਚ ਵੀ ਲੱਗਦੈ ਨਾ ਡਿਸਪਲੇ ਲੱਗਦਾ ਏ ਨਾ ਤੁਸੀਂ ਉੱਥੇ ਲਿਖ ਦੋ ਕਿ ਹਾਂ ਹਾਲੇ ਦੇਖੋ ਸ਼ੁਰੂਆਤ ਤੇ ਸਾਨੂੰ ਸਮਾਨ ਸਸਤਾ ਦੇਨਾ ਪਏਗਾ।
ਠੀਕ ਏ ਭੈਣ ਜੀ ਠੀਕ ਏ।
ਜੇ ਤੁਸੀਂ ਸਮਾਨ ਸਸਤਾ ਦੋਗੇ ਨਾ ਸ਼ੁਰੂਆਤ ਇਚ, ਤਾਂ ਲੋਕ ਕੀ ਹੋਨਗੇ ਕਸਮਰ ਅਟਰੈਕਟ ਹੋਗੇ ਤੁਹਾਡੀ ਤਰਫ ਕਸਟਮਰ ਵੱਧਨਗੇ, ਤੇ ਜੇੜੇ ਕਸਟਮਰ ਹੋਨਗੇ ਜਿਨ੍ਹਾਂ ਨੇ ਤੁਹਾਡੇ ਤੋਂ ਸਮਾਨ ਲਿਆ ੳ ਆਪਨੇ ਰਿਸ਼ਤੇਦਾਰਾਂ ਨੂੰ ਆਪਨੇ ਨੇਬਰਸ ਨੂੰ ਅਪ ਪਨੇ ਘਾਰਦਿਆਂ ਕੋਲਾਂ ਨੂੰ ਆਪਨੇ ਜੇੜੇ ਵੀ ਉਨਾਂ ਨੂੰ ਜਾਨਕਾਰ ਏ ੳ ਉਨਾਂ ਨੂੰ ਦੱਸਨਗੇ ਕਿ ਹਾਂ ਏਕ ਦੁਕਾਨ ਹੈਗੀ ਏ ਨਈ ਖੁੱਲੀ ਏ ਕਸਟ ਕਸਟਮੈਟਿਕ ਦੀ ਮੈਂ ਉਦੇ ਕੋਲ ਸਮਾਨ ਲੈ ਕੇ ਆਈਆਂ ਤੇ ੳ ਕਾਫੀ ਮਤਲਬ ਸਸਤਾ ਏ, ਸਸਤਾ ਪ੍ਰਾਈਜ਼ ਏ ਬੜਾ ਅ ਅੱਛਾ ਨੇਚਰ ਉਨਾਂ ਦਾ ਕਾਫੀ ਮਤਲਬ ਨਾਈਸ ਨੇਚਰ ਏ, ਕਾਫੀ ਪੋਲਾਈਟ ਬੋਲਦੇ ਨੇ। ਤੁਹਾਨੂੰ ਪਤਾ ਕੀ ਕਰਨਾ ਪਏਗਾ ਸ਼ੁਰੂਆਤ ਵਿੱਚ ਆਪਣਾ ਨੇਚਰ ਬਹੁਤ ਅੱਛਾ ਰੱਖਣਾ ਪਏਗਾ ਤੁਹਾਨੂੰ ਕਸਟਮਰ ਦੀ ਹਰ ਏਕ ਕ ਨੀਡ ਸੁਨ ਕੇ ਤੁਹਾਨੂੰ ਉਦੇ ਅਕੋਡਿੰਗ ਤੁਆਨੂੰ ਉਦਾ ਪ੍ਰੋਡਕਟ ਦੇਣਾ ਹੀ, ਤਾਂ ਕਿ ਜੋ ਕਸਟਮਰ ਏ ਖੁਸ਼ ਹੋ ਜੇ।
ਨਈ-ਨਈ ਭੈਣ ਜੀ ਮੈਂ ਉਨਾਂ ਦੀ ਨੀਡ ਦੇ ਅਕੋਰਡਿੰਗ ਈ ਉਨਾਂ ਨੂੰ ਪ੍ਰੋਡਕਟ ਦਿੰਨੀ ਆਂ, ਕਸਟਮਰ ਅਗਰ ਗਰਮੀ ਦੇ ਵਿੱਚ ਆਂਦਾ ਵੀ ਏ ਨਾ ਤਾਂ ਉਨਾਂ ਨੂੰ ਪੈਲੇ ਪਾਨੀ ਵੀ ਪੁੱਛੀ ਦਾ ਚਾ ਵੀ ਪੁੱਛੀ ਵੇ। ਜੇੜੇ ਕਸਟਮਰ ਜ਼ਾਦਾ ਸਮਾਨ ਲੈ ਜਾਂਦੇ ਆ ਉਨਾਂ ਨੂੰ ਚਾ ਪਾਣੀ ਵੀ ਪੁੱਛੀ ਦੀ ਐ, ਕਸਟਮਰ ਸਾਡੇ ਕੋਲ ਖੁਸ਼ ਹੋ ਕੇ ਜਾਵੇ।
ਹਾਂ ਤਾਂ ਕਿ ਦੇਖੋ-ਦੇਖੋ ਕਸਟਮਰ ਕੀ ਵੇਖਦਾ ਨੇਚਰ ਵੇਖਦਾ ਐ। ਕਿ ਕਿਵੇਂ ਬਿਹੇਵ ਕੀਤਾ ਸਾਡੇ ਨਾਲ ਪ੍ਰਾਈਜ਼ ਕੀ ਹੈਗਾ, ਉਨਾਂ ਦੇ ਬਿਹੇਵ ਕੀ ਏ ਅਗਰ ਕਦੇ-ਕਦੇ ਕੀ ਹੁੰਦਾ ਫੇਰ ੳ ਜੇੜੇ ਕਸਟਮਰ ਹੋਨਗੇ ਨਾ ਤਾਂ ੳ ਆਪਨੇ ਦੋਸਤ ਲੋਕਾ ਨੂੰ ਆਪਣੇ ਜਾਣਕਾਰਾਂ ਨੂੰ, ਆਪਣੇ ਨੇਬਰਸ ਨੂੰ ਦੱਸਣਗੇ ਤੁਹਾਡੇ ਬਾਰੇ ਜਾ ਕੇ ਕਿ ਤੁਸੀਂ ਉਨਾਂ ਤੋਂ ਸਮਾਨ ਵੀ ਖ਼ਰੀਦੋ ਉਨਾਂ ਦਾ ਸਮਾਨ ਵੀ ਬੜਾ ਵਧੀਆ ਐ, ਕੁਆਲਿਟੀ ਦਾ ਸਮਾਨ ਏ ਉਨਾਂ ਤੇ ਵੀ ਵਧੀਆ ਐ ਜੇ ਤੁਸੀ ਜਾਓਗੇ ਚਾ ਪਾਨੀ ਪੁੱਛਨਗੇ ਸਸਤਾ ਵੀ ਹੈਗਾ ਐ ਤੇ ਐ ਸਬ ਚੀਜਾ ਨਾਲ ਲੋਗ ਕਟਮਰ ਹੋਂਗੇ ਅੱਟ੍ਰੈਕਟ ਹੋਨਗੇ।
ਹਾਂਜੀ ਐ ਤਾਂ ਹੈਗਾ ਭੈਨ ਜੀ ਹੁਨ ਆਪਾਂ ਈ ਐ ਦੇਖੋ ਜਿੱਦਾਂ ਕਿਸੇ ਦੀ ਦੁਕਾਨ ਤੇ ਜਾਨੇ ਆ ਦੇਖ ਹਨਾ ਅੱਪਾ ਜਦੋ ਅੱਪਾ ਕਿਸੇ ਦੀ ਦੁਕਾਨ ਤੇ ਜਾਨੇ ਆ ਸੂਟ ਵਗੈਰਾ ਲੈਨੇ ਆ ਯਾ ਕੋਸਮੈਟਿਕ ਦਾ ਸਮਾਨ ਪੇਲੇ ਲੈਂਦੇ ਸੀਗੇ ਓ ਸਾਨੂੰ ਚਾ ਪਾਣੀ ਵੀ ਪੁੱਛਦੇ ਸੀ ਪਾਨੀ ਵੀ ਪੁੱਛ ਲੈਂਦੇ ਸੀ ਗਰਮੀ ਨੂੰ ਦੇਖ ਕੇ। ਤੇ ਸਾਨੂੰ ਵੀ ਬੜਾ ਖੁਸ਼ ਲੱਗਦਾ ਸੀ ਦਿਲ ਖੁਸ਼ ਹੁੰਦਾ ਸੀ ਅਸੀ ਵੀ ਈ ਚਾਰ ਲੋਕਾ ਨੂੰ ਦੱਸਦੇ ਸੀ ਤੁਸੀ ਭੈਨ ਜੀ ਇਸ ਦੁਕਾਨ ਤੋ ਲੈ ਕੇ ਆਓ ਸਮਾਨ ਤੁਸੀ ਇਸ ਦੁਕਾਨ ਤੋ।
ਹਾਂ ਬਿਲਕੁਲ ਬਿਲਕੁਲ ਹੁਨ ਜਿਵੇ ਅੱਜ ਕੱਲ ਸੋਸ਼ਲ ਮੀਡੀਆ ਹੈਗਾ ਇੰਸਟਾਗ੍ਰਾਮ ਫੇਸਬੁਕ ਹੈਗਾ ਹਨਾ ਟਵੀਟਰ ਏ ਪਤਾ ਨੀ ਕਿੰਨੀਆ ਚੀਜਾ ਤੁਸੀ ਏਹਦੇ ਚ ਅਪਨੇ ਅਕਾਊਂਟ ਬਨਾਓ ਅਪਨੇ ਦੁਕਾਨ ਦੀਆ ਹਰ ਰੋਜ ਵੀਡੀਓਜ਼ ਪਾ ਕੇ ਓਦੇ ਚ ਕਰੋ ਪਾਓ ਵੀਡੀਓਜ਼ ਪਾਓ ਇੰਸਟਾਗ੍ਰਾਮ ਤੇ ਤਾ ਕੀ ਲੋਗ ਜੇੜੇ ਏਕੋ ਹਰ ਕੋਈ ਐ ਦੇਖੋ ਹਰ ਇੱਕ ਦੇ ਹੱਥ ਈਚ ਅੱਜ ਫੋਨ ਹੈਗਾ। ਹਰ ਕੋਈ ਇੰਸਟਾਗ੍ਰਾਮ ਹਰ ਕੋਈ ਸੋਸ਼ਲ ਮੀਡੀਆ ਤੇ ਹੈਗਾ ਐ ਤੇ ਓਨਾ ਕੋਲ ਤੁਆਡੀ ਵੀਡੀਓਜ਼ ਜਾਨਗੀਆ ਓ ਵੇਖਂਗੇ ਤੁਸੀ ਅਪਨੇ ਕਸਟਮੇਟਿਕ ਜੇੜੇ ਪ੍ਰੋਡਕਟਸ ਬਨੇ ਬਿਊਟੀ ਦੇ ਸਮਾਨ ਹੈਗੇ ਨੇ ਓਨਾ ਦਿਖਾਓ ਕੀ ਹਾਂ ਏ ਦੇਖੋ ਏਦਾ ਐ ਫਾਇਦਾ ਐ ਰੀਜ਼ਨੇਬਲ ਪਾ੍ਈਸ ਹੈਗਾ ਐ ਤਾਨੂੰ ਬਿਹੇਵ ਅੱਛਾ ਮਿਲੇਗਾ। ਤੇ ਤੁਸੀ ਡਿਸਕਾਉਂਟ ਤਾਨੂੰ ਅੱਛਾ ਮਿਲੇਗਾ ਪ੍ਰਾਈਸ ਘੱਟ ਮਿਲੇ ਕੁਆਲਟੀ ਇੱਕ ਨੰਬਰ ਹੈਗੀ ਏ। ਤੇ ਕੀ ਹੋਏਗਾ ਲੋਕ ਵੇਖਨਗੇ ਦੇਖੋ ਤਾਨੂੰ ਫੇਰ ਡੀ ਐਮ ਆਨਗੇ ਓਨਾ ਦੇ ਮੈਸੇਜਿਸ ਆਨਗੇ। ਕਿ ਹਾਂ ਪ੍ਰਾਈਸ ਦੱਸੋ ਦੁਕਾਨ ਕਿੱਥੇ ਵੇ ਫੇਰ ਏਦੇ ਨਾਲ ਕੀ ਹੁੰਦਾ ਐ ਜੌ ਕਸਟਮਰ ਨੇ ਵੱਧ ਰੇ ਨੇ ਵੱਧਨਗੇ ਸੋਸ਼ਲ ਮੀਡੀਆ ਦੇ ਅਕੋਰਡਿੰਗ।
ਹਾਂਜੀ ਨਾ ਭੈਨ ਜੀ ਆਪਾਂ ਏਦਾ ਨਾ ਕਰ ਲੀਏ ਜਿਵੇ ਨਿਊ ਅੱਛਾ ਜੀ।
ਗੂਗਲ ਮੈਪ ਤੇ ਅਪਨੀ ਦੁਕਾਨ ਦੀ ਲੋਕੇਸ਼ਨ ਪਾ ਦੋ ਜਾਂ ਤਾਕੀ ਜੜੇ ਲੋਕਾਂ ਨੇ ਤੁਆਡੀ ਇੰਸਟਗ੍ਰਾਮ ਤੇ ਰੀਲਸ ਵੇਖਿਆ ਤੁਹਾਡੀ ਦੁਕਾਨ ਦੀਆ ਓ ਓਥੋਂ ਗੂਗਲ ਮੈਪ ਤੋ ਚੈਕ ਕਰਕੇ ਤੁਆਡੀ ਦੁਕਾਨ ਤਕਨ ਆ ਸਕ ਏਦੇ ਨਾਲ ਕੀ ਹੋਏਗਾ ਕਸਟਮਰ ਹੋਰ ਜਾਦਾ ਓ ਹੋਨਗੇ।
ਠੀਕ ਐ ਨੀ ਭੈਨ ਜੀ ਆਪਾ ਐਦ ਆ ਨਾ ਕਰ ਲੀਏ ਜਿਵੇ ਅਪਣੇ ਜੇੜੇ ਨਿਊਜ਼ ਚੈਨਲਸ ਵਾਲੇ ਹੁੰਦੇ ਨੇ ਪ੍ਰੈਸ ਰਿਪੋਰਟਰ। ਓਨਾ ਨੂੰ ਬੁਲਾ ਲੀਏ ਇਕ ਅੱਧੇ ਚੈਨਲ ਨੂੰ ਓਨਾ ਦੇ ਤੇ ਕਿੰਨੇ ਓ ਫੋਲੋਵਰਸ ਵਗੈਰਾ ਹੁੰਦੇ ਨੇ।
ਹਾਂ ਐਸਾ ਵੀ ਤੁਸੀ ਕਰ ਸਕਦੇ ਓ ਐਸਾ ਵੀ ਕਰ ਸਕਦੇ ਓ ਬਾਕੀ ਤੁਸੀ ਅਪਨੇ ਅਕਾਊਂਟ ਤੇ ਜਾਦਾ ਤਾਨੂੰ ਦਸਨ ਕੁੱਕੂ ਦੇਖੋ ਓਨਾ ਨੇ ਕੀ ਕਰਨਾ ਏ ਨਿਊਜ਼ ਵਾਲਿਆ ਨੇ ਇੱਕ ਵਰੀ ਆਨਾ ਬਸ ਹਨਾ ਤੁਸੀ ਹਰ ਰੋਜ਼ ਥੋੜੀ ਨਾ ਬੁਲਾਓਗੇ ਓਨਾ ਨੇ ਇਕ ਵਰੀ ਆਨਾ ਐ। ਇੱਕ ਵਰੀ ਪਾਨੀ ਏ ਵੀਡੀਓ ਅਪਨੇ ਓਦੇ ਚ ਬਸ। ਹੁਨ ਓ ਕੀ ਹੋਏਗਾ ਇੱਕ ਦੋ ਵਾਰੀ ਇਕ ਦੋ ਜਨਯਾ ਨੇ ਵੇਖੀ ਬਸ ਪਤਾ ਨੀ ਪਤਾ ਨੀ ਕਿਨਾ ਨੇ ਵੇਖੀ। ਹੁਨ ਜੇ ਤੁਸੀ ਅਪਨੀ ਪਾਓਗੇ ਰੈਗੂਲਰ ਪਾਓਗੇ ਤੁਸੀ ਅਪਨੀ। ਓਦੇ ਤੇ ਅਪਨੇ ਅਕਾਊਂਟ ਤੇ ਰੈਗੂਲਰ ਪਾਓਗੇ ਲੋਕ ਹਰ ਰੋਜ ਵੇਖ ਦੇਖਨਗੇ ਨਈ ਨਈ ਚੀਜਾ ਵੇਖਨ ਤੇ ਦੇਖਨਗੇ ਤੇ ਲੋਕਾ ਨੂੰ ਹੋਏਗਾ ਕਿ ਅ ਮੈਂ ਇੱਕ ਵਰੀ ਦੁਕਾਨ ਤੇ ਜਾ ਕੇ ਈ ਆਣਾ ਐ ਵੇਖ ਕੇ ਆਣਾ ਮੈਂ ਸਮਾਨ ਕਉਕਿ ਕੁਆਲਟੀ ਦਾ ਸਮਾਨ ਇਨਾ ਰੀਜ਼ਨੇਬਲ ਪ੍ਰਾਇਸ ਤੇ ਮਿਲ ਰਆ ਤੇ ਨਾਲੇ ਸਭ ਤੋ ਵੱਡ ਗੱਲ ਤੁਸੀਂ ਸ਼ੁਰੂਆਤ ਈਚ ਆਪਣਾ ਜੇੜਾ ਪ੍ਰਾਈਸ ਏ ਨਾ ਬੋਤ ਈ ਘੱਟ ਰੱਖਨਾ ਐ। ਮਤਲਬ ਇੰਨਾ ਵੀ ਨੀ ਕੱਟ ਰੱਖਨਾ ਕਿ ਤਾਨੂੰ ਕੋਈ ਫਾਇਦਾ ਈ ਨਾ ਹੋਏ ਬਟ ਜੇਡਾ ਰਿਸ ਜੇਡਾ ਜੋ ਪਾ੍ਇਸ ਹੋਗੇ ਨਾ ਉਸ ਤੋ ਘਟ ਪਾ੍ਇਸ ਤੁਸੀ ਰਖਨੇ ਆ ਔਫਰਸ ਦੇਨੇ ਡਿਸਕਾਉਂਟ ਦੇਨੇ ਨੇ ਓਹਨਾ ਨੂੰ। ਪਰ ਜੇੜੀ ਕੁਆਲਟੀ ਹੋਏਗੀ ਓ ਵੀ ਇੱਕ ਨੰਬਰ ਦੇਨੀ ਐ। ਜਿਦੇ ਨਾਲ ਕੀ ਹੋਏਗਾ ਦੇਖੋ ਕਸਟਮਰ ਕੀ ਚਾਂਦਾ ਐ? ਇਕ ਤੇ ਕੁਆਲਟੀ ਓਨੂੰ ਅੱਛੀ ਚਾਈਦੀ ਐ ਉਤੋ ਦੀ ਪ੍ਰਾਈਜ਼ ਓਨੂੰ ਘੱਟ ਚਾਈਦਾ ਏਹੀ ਸਭ ਚੀਜਾ ਚਾਇਦੀਆ ਹੁੰਦਿਆ ਕਸਟਮਰ ਨੂੰ ਤੇ ਏਹ ਦੋ ਚੀਜਾ ਦੇਖੋ ਤੁਸੀ ਦਿਓ ਸਮਾਨ ਅੱਛਾ ਦਿਓ। ਸਸਤਾ ਦਿਓ ਸਮਾਨ ਜੋ ਜੋ ਗ੍ਰਾਹਕ ਚਾਂਦਾ ਐ ਓਦੇ ਅਕੋਰਡਿੰਗ ਓਨੂੰ ਦਿਓ। ਫੇਰ ਓ ਖੁਸ਼ ਹੋਏਗਾ ਕਿ ਹਾਂ ਮੈਂ ਐ ਮੰ ਕਿ ਹੋਰ ਨਾ ਕੀ ਜ਼ਬਰਦਸਤ ਕੀ ਕੈਂਦੇ ਕਈ ਨਾ ਹੁੰਦੇ ਦੁਕਾਨਦਾਰ। ਕਿ ਜਬਰਦਸਤੀ ਕਰਦੇ ਨੇ ਕਿ ਲਓ ਨਈ ਤੁਸੀ ਸਮਾਨ ਲੈ ਲਓ ਲੈਲੋ ਲੈਲੋ ਬਸ ਲੈ ਕੇ ਜਾਓ ਹੁਨ ਤੁਸੀ। ਲਲੇਆ ਤੁਸੀ ਮੇਰਾ ਖੁਲਵਾਏਆ ਸਮਾਨ ਐ ਕੀਤਾ ਓ ਕੀ ਤੇ ਐਦਾਂ ਬਿਲਕੁਲ ਵੀ ਨੀ ਕਰਨਾ। ਫਿਰ ਐ ਵੇਖੇਆ ਹੋਏਗਾ ਕਸਟਮਰ ਦੁਬਾਰਾ ਤੁਆਡੀ ਦੁਕਾਨ
ਤ ਮਨ ਨਾਲ ਕਰਦੇ ਈ ਨੀ ਹਾਂਜੀ। ਨੀ ਜਬਰਦਸਤੀ ਤੇ ਭੈਣ ਜੀ ਅਸੀ ਕਿਸੇ ਕਸਟਮਰ ਨਾਲ ਨੀ ਕਰਦੇ ਕਿ ਕਸਟਮਰ ਸਾਡਾ ਖੁਸ਼ ਹੋ ਕੇ ਜਾਵੇ ਅਗਲੀ ਵਾਰ ਫੇਰ ਸਮਾਨ ਲੈ ਕੇ ਜਾਵੇ।
ਹਾਂ ਹਾਂ। ਹੁਨ ਜਿਵੇਂ ਤੁਸੀ ਕੇਆ ਨਾ ਮੈਂ ਚਾ ਵਗੈਰਾ ਪੁੱਛਦੀ ਆਂ ਓਨਾਂ ਨੂੰ ਪਾਣੀ ਵਗੈਰਾ ਪੁੱਛਣੀ ਆਂ ਬਿਲਕੁਲ ਬੋਹਤ ਅੱਛੀ ਗੱਲ ਏ। ਜਵੋ ਤੁਹਾਡੇ ਕੋਲ ਕਿ ਗਰਮੀਆਂ ਹੈਗੀਆਂ ਨੇ ਪੈਲੀ ਗੱਲ ਤਾਂ ਹੁਨ। ਜਦੋ ਜੋ ਵੀ ਤੁਹਾਡੇ ਗ੍ਰਾਹਕ ਆਂਦੇ ਨੇ ਪੈਲਾਂ ਓਨਾਂ ਤੋਂ ਪਾਣੀ ਪੁੱਛੋ ਚਾ ਪੁੱਛੋ ਓਨਾਂ ਨੂੰ ਸਰਵ ਕਰੋ ਤਾਂ ਕਿ ਪੈਲੀ ਦੇਖੋ ਪੈਲੀ ਨਜ਼ਰ ਚ ਓ ਤਾਨੂੰ ਕਸਟਮਰ ਨੂੰ ਪਤਾ ਲੱਗ ਜੇਗਾ ਕਿ ਹਾਂ ਬਈ ਐ ਅ ਅੱਛੇ ਬੰਦੇ ਹੈਗੇ ਨੇ। ਏਨਾਂ ਕੋਲ ਕੁਆਲਟੀ ਵੀ ਅੱਛੀ ਐ। ਏਨਾਂ ਦਾ ਨੇਚਰ ਵੀ ਅੱਛਾ ਐ। ਤੇ ਐ ਦੇਖੋ ਵੇਵਹਾਰ ਵੇਖਣਗੇ ਅੱਛਾ ਵੇਵਹਾਰ ਰੱਖੋ ਅਪਨਾ ਤੇ ਕਦੇ ਕਦੇ ਕੀ ਹੁੰਦਾ ਤੁਸੀ ਤੇ ਡਿਲੀਵਰੀ ਦਾ ਵੀ ਕੁਛ ਕਰ ਲੋ। ਡਿਵ ਡਿਲੀਵਰੀ ਦਾ ਵੀ ਰੱਖ ਦੋ ਅਪਣਾ ਕਿ ਕਈ ਕਈ ਕੀ ਹੁੰਦਾ ਐ ਕਿਉਂਕਿ ਅੱਜ ਕੱਲ ਸਭ ਕੁੱਛ ਔਨਲਾਈਨ ਹੈਗਾ ਐ ਤੇ ਲੋਕ ਕਈ ਲੋਕ ਪ੍ਰੈਫਰ ਕਰਦੇ ਐ ਕਿ ਘਰ ਬੈ ਕੇ ਮੰਗਵਾਏਆ ਜਾਏ।
ਹਾਂਜੀ। ਠੀਕ, ਠੀਕ ਐ।
ਹੋਰ ਜੇੜੀ ਵਰਾਇਟੀ ਹੈਗੀ ਐ, ਸਟੋਕ ਹੈਗਾ ਐ ਤੁਹਾਡੇ ਕੋਲ ਓ ਕਾਫ਼ੀ ਜਾਦਾ ਮਾਤ ਤਰਾ ਦਾ ਰੱਖੋ। ਅੱਛੀ ਕੁਆਲਟੀ ਦਾ ਰੱਖੋ ਤਾਂ ਕਿ ਜੈੜੀ ਵੀ ਦੇਖੋ ਅੱਜ ਕਿੰਨੀ ਹੀ ਓ ਹੈਗੇ ਨੇ ਕੰਪਨੀਆਂ ਹੈਗੀ ਨ ਕਿੰਨੀ ਬ੍ਰੈਂਡਸ ਹੈਗੇ ਨ ਕੁਰ ਕਿ ਕੁੜੀਆਂ ਦੇਖੋ ਅੱਜ ਕੱਲ ਬੱਚੇ ਵੀ ਸਾਰੇ ਬੰਦੇ ਬ੍ਰੈਂਡਸ ਨੂੰ ਵੇਖਦੇ ਕਿ ਹਾਂ ਜਾ਼ਰਾ ਦਾ ਮਿਨੀ ਮਿਲਿਸਟ ਦਾ ਜੇੜੇ ਵੀ
ਬਿਲਕੁਲ ਬਿਲਕੁਲ। ਹਾਂ ਭੈਣਜੀ ਹਰ ਕੋਈ ਅੱਜ-ਕੱਲ੍ਹ ਦੇ ਟੈਮ ਬ੍ਰੈਂਡ ਦੇਖਦਾ। ਅਸੀ ਵੀ ਕੋਈ ਚੀਜ ਲੈਣ ਜਾਂਦੇ ਪੈਲੇ ਬ੍ਰੈਂਡ ਈ ਦੇਖੀ ਦਾ ਕਿ ਏ ਚੀਜ ਬ੍ਰੈਂਡ ਦੀ ਹੈਗੀ ਐ।
ਬ੍ਰੈਂਡ ਹੁੰਦਾ ਤੇ ਬ੍ਰੈਂਡ ਨਾਲ ਈ ਲੋਕ ਨਾ ਅਟਰੈਕਟ ਹੁੰਦੇ ਨੇ ਕਿ ਹਾਂ ਐ ਅੱਛਾ ਬ੍ਰੈਂਡ ਹੈਗਾ ਐ। ਤੇ ਅਗਰ ਅੱਛਾ ਬ੍ਰੈਂਡ ਏ, ਓਦਾ ਪ੍ਰਾਈਜ਼ ਵੀ ਜਾਦਾ ਹੋਏਗਾ ਲੋਕਾਂ ਨੂੰ ਪਤਾ ਹੁੰਦਾ ਐ ਕਿਉਂਕਿ ਜੇ ਮੰਨ ਲਓ ਅਸੀ ਕੋਈ ਵੱਡੇ ਜਾਦਾ ਅੱਛੇ ਬ੍ਰੈਂਡ ਦਾ ਪ੍ਰੋਡਕਟਸ ਅਪਨੀ ਦੁਕਾਨ ਚ ਤੁਸੀ ਰੱਖੋਗੇ, ਓਦੇ ਪ੍ਰਾਈਜ਼ ਨੋਰਮਲ ਜਿ ਗੱਲ ਏ ਕਸਟ ਕਸਟੁਮਰ ਨੂੰ ਵੀ ਪਤਾ ਹੁੰਦਾ ਕਿ ਪ੍ਰਾਈਜ਼ ਮੈਂਗਾ ਈ ਹੋਏਗਾ। ਤੇ ਤੁਸੀ ਅਗਰ ਓ ਮੈਂਗਾ ਵੀ ਦੇਓਗੇ ਨਾ ਤਾਂ ਓ ਲੈਨ ਨੂੰ ਤੇਆਰ ਹੋ ਜਾਏਗਾ।
ਹਾਂਜੀ ਹਾਂਜੀ। ਏ ਤਾਂ ਹੈ। ਏ ਤਾਂ ਹੈ, ਬਿਲਕੁਲ ਤਾਡੀ ਗੱਲ ਨਾਲ ਮੈਂ ਸਹਮਤ ਹੈਗੀ ਆਂ ਏਦਾਂ ਹੀ ਹੁੰਦਾ ਐ। ਅਸੀ ਵੀ ਆਓ ਕਸਟਮਰ ਸੀਗੇ ਪੈਲੇ। ਅੱਜ ਈ ਦੁਕਾਨ ਖੋਲੀ ਐ ਥੋੜੇ ਦਿਨਾਂ ਤੋਂ ਪੰਦਰਾਂ ਵੀ ਦਿਨਾਂ ਤੋਂ। ਏ ਤੇ ਹੈ। ਤੇ ਮੈਨੂੰ ਤਾਡੀ ਜੇੜੀ ਤੁਸੀ ਰਾਏ ਦਿੱਤੀ ਨਾ ਮੈਂ ਤਾਡੀ ਪੂਰੀ ਰਾਏ ਨਾਲ ਸਹਮਤ ਹੈਗੀ ਆ। ਮੈਂ ਬਸ ਹੁਣ ਏਦਾਂ ਦੀ ਚੀਜਾਂ ਨੂੰ ਫੋਲੋ ਕਰਾਂਗੀ। ਅੱਜ-ਕਲ ਜੇੜਾ ਨੈਟ ਦਾ ਜਮਾਨਾ ਨੈਟ ਤੇ ਈ ਪਾਵਾਂਗੀ ਹਰੇਕ ਚੀਜ ਅਪ ਪਡੇਟਸ ਕਰਤੀ ਰਵਾਂਗੀ ਡੇਲੀ ਟਾਈਮ ਟੂ ਟਾਈਮ ਠੀਕ ਐ। ਚਲੋ। ਠੀਕ ਐ ਭੈਣ ਜੀ ਸਤਿ ਸ੍ਰੀ ਅਕਾਲ।